ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਨੇ ਬਸ ਵਧੀਆ ਵਧੀਆ ਤੁਸੀਂ ਸੁਣਾਓ
ਹਾਂਜੀ ਵਧੀਆ ਕੀ ਕਰ ਰਹੇ ਹੋ
ਬਸ ਚਾਹ ਪਿੰਦੇ ਪਏ ਆਜੋ
ਅੱਛਾ ਹਾਂ
ਹੂ,,,
ਅੱਛਾ ਜੀ ਹੁਣੇ ਚਾਹ ਪੀ ਕੇ ਹਟੇ ਹਾਂ ਬਸ
ਅੱਛਾ-ਅੱਛਾ।
ਹਾਂਜੀ
ਮੈਂ ਬਸ ਪੀ ਰਹੀ ਸੀ ਮੈਂ ਕਿਹਾ ਚੱਲ ਦਿਲ ਕਰਦਾ ਆਪਾਂ ਬੜੀ ਦਰ ਹੋ ਗਈ ਸੀ ਚਾਹ ਨੀ ਪੀਤੀ ਚਾਹ ਵੀ ਇੱਕ ਨਸ਼ਾ ਹੁੰਦਾ ਜੇ ਦੇਖੋ ਹਨਾ
ਹਾਂਜੀ ਨੀਂਹ ਆਣ ਲੱਗ ਜਾਂਦੀ ਹੈ।
ਹਾਂ
ਮੈਂ ਕਿਹਾ ਮੈਨੂੰ ਤੇ ਨੀਂਦ ਆਣ ਲੱਗ ਜਾਂਦੀ ਏ
ਅੱਛਾ।
ਹੋਣ ਨੀਂਦ ਉੜਨ ਦੀ ਬਜਾਏ ਆ ਜਾਂਦੀ ਹੈ।
ਅੱਛਾ ਮੈਨੂੰ ਵੀ ਕਈ ਵਾਰ ਹੁੰਦਾ ਇੰਝੇ ਪਰ ਇਹ ਨਾ ਆਪਣੇ ਆਪ ਨੂੰ ਬਿਜੀ ਕਰ ਲਓ ਨਾ ਫਿਰ ਨੀ ਹੁੰਦਾ ਜੇ ਨੀਂਦਰ ਦਾ ਜ਼ੋਰ ਨੀ ਪੈਂਦਾ ਫਿਰ
ਅੱਛਾ।
ਹਾਂ, ਚਾਹ ਪੀ ਕੇ ਨਾ, ਆਪਣੇ ਕਿਸੇ ਕੰਮ ਲੱਗ ਜਾਏ ਬੰਦਾ, ਜਾਂ ਕੁਛ ਹੋਰ ਕਰਨ ਲੱਗ ਜੇ। ਜੇ, ਤੇ ਫੇਰ ਨੀ, ਇੰਨਾ ਨੀ ਪੈਂਦਾ।
ਹਾਂਜੀ।
ਹਮ।
ਹੋਰ ਸੁਣਾਓ, ਖਾ ਲਈ ਰੋਟੀ -ਪਾਣੀ?
ਹੋਰ, ਸਭ ਵਧੀਆ- ਵਧੀਆ।
ਹੋਰ?
ਬਸ, ਕੀ ਮੌਸਮ ਦੇ ਹਾਲ ਨੇ ਉੱਥੇ?
ਅੱਜ, ਮੌਸਮ ਅੱਜ ਬਣਿਆ ਹੈ, ਦੇਖੋ ਬੁੱਧਵਾਰ ਦੀ ਬਾਰਿਸ਼ ਦਿਖਾ ਰਿਹਾ ਸੀ।
ਅੱਛਾ, ਅੱਛਾ ਮੈਪ ਵੀ ਗਲਤ ਦੱਸਣ ਲੱਗ ਗਏ ਨ।
ਮੈਂ, ਮੈਂ ਤੇ ਕਹਿੰਦੀ, ਕਿਉਂ, ਬਣਾਇਆ ਈ, ਕਿਉਂ ਐ ਮੈਂ ਮੈਪ?
ਆਹੋ
ਹੋਰ
ਜੋ ਦਸਦੇ ਨ, ਉਹ ਹੁੰਦਾ ਨਹੀਂ ਏ, ਕਦੀ ਟੈਂਪਰੇਚਰ ਫੋਰਟੀ ਦਸਦੇ ਨ ਤੇ ਮੀਂਹ ਆਉਂਦਾ, ਮੈਂ ਆਉਂਦਾ।
ਕਈ ਵਾਰ, ਤਾਂ ਦੇਖੋ ਨਾ ਬੰਦੇ ਗ਼ਲਤ ਰਾਹ ਵੀ ਪੈ ਜਾਂਦੇ ਜੇ।
ਹਾਂਜੀ।
ਕਿਉਂਕਿ, ਅਸੀਂ ਪੈ ਗਏ ਸੀ, ਹਾਂ ਅਸੀਂ ਪੈ ਚੁੱਕੇ ਸੀ ਜੇ, ਇੱਕ ਵਾਰੀ ਗ਼ਲਤ ਰਾਹ ਪੈ ਗਏ ਸੀ ਹਾਂ। ਉਹ ਸਾਨੂੰ, ਰੋਡ ਤੋਂ ਕੱਢਣ ਤੋਂ ਪਹਿਲਾਂ ਨਾ, ਅਸੀਂ ਜਾ ਰਹੇ ਸੀ, ਦਰਬਾਰ ਸਾਹਿਬ।
ਅੱਛਾ।
ਹਾਂ, ਤੇ ਅਸੀਂ ਗੂਗਲ ਮੈਪ ਲਾਇਆ ਹੋਇਆ ਸੀ, ਗੱਡੀ ਚਲਾ ਰਹੇ ਸੀ ਇਹਦੇ ਫਾ ਦਰ, ਗੱਡੀ ਚਲਾਉਂਦੇ ਪਏ ਸੀ। ਸਾਡੇ ਕੋਲ ਗੱਡੀ ਵੀ ਸਕੋਰਪੀਓ ਹੈਗੀ ਸੀ।
ਹਾਂਜੀ।
ਤੇ, ਗੱਡੀ ਵੱਡੀ ਸੀ ਤੇ ਉਹਨੇ, ਸਾਨੂੰ ਕੱਢ ਦਿੱਤਾ, ਜੰਗਲਾਂ ਦੇ ਵਿੱਚੋਂ
ਓ, ਹੋ
ਉਹਨੇ, ਜੰਗਲ ਦੇ ਵਿੱਚੋਂ ਕੱਢ ਤਾ, ਔਰ ਰਾਤ ਦੇ ਦਸ ਵਜੇ ਦੇ
ਨੌ ਹਾਂ ਨੌ, ਨੌ ਕ ਦੱਸ, ਨੌ ਖਰੇ ਪਤਾ ਨੀ ਇੰਨਾ ਕੁ ਟਾਈਮ ਹੋਏਗਾ।
ਤੇ, ਤੇ ਉਹਨੇ ਸਾਨੂੰ ਕੱਢ ਦਿੱਤਾ, ਜੰਗਲ ਦੇ ਵਿੱਚ, ਸਾਨੂੰ ਡਰ ਵੀ ਲੱਗੇ। ਅਸੀਂ, ਸ਼ੀਸ਼ਾ ਖੋਲ ਕੇ ਵੇਖ ਵੀ ਨਾ ਸਕੀਏ ਬਾਹਰ।
ਹਾਂਜੀ।
ਤੇ, ਉਹ ਨਾ, ਉਹਦੇ ਵਿੱਚ ਇੱਕ ਖੱਡਾ ਜਿਹਾ ਸੀ, ਬੜਾ ਗਹਿਰਾ ਤੇ, ਉਹਦੇ ਵਿੱਚ ਚਿੱਕੜ ਭਰਿਆ ਹੋਇਆ ਸੀ, ਸਾਡੀ ਗੱਡੀ ਉਹਦੇ ਵਿੱਚ, ਅਗਲਾ ਟਾਇਰ ਫੱਸ ਗਿਆ।
ਉਹ ਹੋ, ਫੇਰ ਰਾਤ ਵੇਲੇ ਨਿਕਲੇ ਕਿਵੇਂ?
ਉਹੀ ਤੇ ਦੇਖੋ, ਹੁਣ ਨਾਲ ਇੱਕ ਘਰ ਹੈਗਾ ਸੀ। ਉਹ ਵੀ, ਇਹਦੇ ਫਾਦਰ ਤੇ ਮਤਲਬ ਸਾਡੇ ਕਜ਼ਨ ਵਗੈਰਾ ਹੈਗੇ ਸੀ। ਉਹ ਡਰਦੇ- ਡਰਦੇ, ਬੜਾ ਔਖਾ ਗਏ ਨੇ, ਤੇ ਸਾਨੂੰ ਵੀ ਕਹਿ ਕੇ ਗਏ ਵੀ, ਤੁਸੀਂ ਗੱਡੀ ਚੌ, ਬਾਹਰ ਨਹੀਂ ਨਿਕਲਣਾ, ਵੀ ਕੋਈ ਸ਼ੇਰ ਆ ਜੇ
ਹਾਂ- ਹਾਂ ਸਹੀ ਹੈ, ਜੰਗਲਾਂ ਚ ਤੇ ਇਹ ਹੀ ਹੈ।
ਜੰਗਲਾਂ ਚ ਤੇ ਇਹੀ ਹੈਗਾ ਵੇ, ਤੇ ਇਹ ਵੀ ਬੜਾ ਡਰਦੇ- ਡਰਦੇ ਗਏ ਨੇ। ਤੇ ਉਹ ਜੱਟ ਫੈਮਿਲੀ ਸੀ, ਸਰਦਾਰਾਂ ਦੀ ਫੈਮਿਲੀ ਸੀ, ਮਤਲਬ ਅੱਛੇ ਸੀ ਗੇ ਬੰਦੇ ਉਹ ਬੜੇ ਅੱਛੇ, ਸਾਨੂੰ ਜਿਵੇਂ ਮਤਲਬ ਸਮਝ ਲਉ ਕੋਈ ਰੱਬ ਹੀ ਸੀ, ਆ ਗਿਆ ਸਾਡੇ ਅੱਗੇ। ਅਸੀਂ ਇੰਨਾ, ਇੰਨਾ ਬੁਰਾ ਫਸ ਗਏ ਸੀ।
ਅੱਛਾ।
ਹਾਂ, ਤੇ ਫਿਰ ਬਸ ਉਹ ਆਏ ਨੇ, ਉਹਨਾਂ ਨੇ ਗੱਡੀ ਸਾਡੀ ਵੇਖੀ ਏ ਬਈ ਇਹ ਤੇ ਸਕੋਰਪੀਓ ਗੱਡੀ ਹੈ, ਇਹ ਤਾਂ ਨਿਕਲਣੀ ਨਹੀਂ ਹੈ ਇੰਨੇ ਵੱਡੇ ਖੱਡੇ ਦੇ, ਵਿੱਚ ਫਸ ਗਈ ਹੈ।
ਹਾਂ।
ਉਨਾਂ ਨੇ ਕੀ ਕੀਤਾ ਫਟਾਫੱਟ ਉਨਾਂ ਨੇ ਕਿਆ ਅਪਣਾ ਟਰੈਕਟਰ ਕੱਢੋ, ਯੇ ਕਰੋ, ਰੱੱਸੀਆਂ ਕੱਢੋ ਫਟਾਫੱਟ ਉਨਾਂ ਨੇ ਅਪਣਾ ਟਰੈਕਟਰ ਲਿਆਂਦਾ ਤੇ ਸਾਡੀ ਗੱਡੀ ਨੂੰ ਰੱਸੀ ਰੁੱਸੀ ਬੰਨ ਕੇ ਨਾ ਚੰਗੀ ਤਰਾਂ ਟਾਈਟ ਟੂਟ ਕਰਕੇ ਤੇ ਫੇਰ ਅੱਗੇ ਉਨਾਂ ਨੇ ਖਿੱਚੀ ਕਿੰਨੀ ਦੂਰ ਤੱਕ ਉਨਾਂ ਨੇ ਗੱਡੀ ਸਾਡੀ ਲੰਘਾਈ ਫੇਰ। ਫੇਰ ਨਾ ਓ ਲੈ ਗਏ ਸਾਨੂੰ ਅਪਣੇ ਘਰ ਲੈ ਗਏ ਕੈਂਦੇ ਨਈ-ਨਈ ਤੁਸੀਂ ਤੁਸੀਂ ਬੜੀ ਦੇਰ ਦੇ ਫਸੇ ਹੋਏ ਓ ਤੇ ਇੰਝ ਕਰੋ ਤੁਸੀਂ ਚਾਹ ਪਾਣੀ ਪੀ ਕੇ ਜਾਓ ਸਾਡੇ ਘਰੋਂ, ਬਈ ਚਾਹ ਪਾਣੀ ਪੀ ਕੇ ਜਾਣਾ ਫੇਰ ਉਨਾਂ ਨੇ ਸਾਨੂੰ ਪਾਣੀ ਤੇ ਪਿਲਾਇਆ-ਪਿਲਾਇਆ, ਦੁੱਧ ਦਾ ਏਡਾ ਵੱਡਾ-ਵੱਡਾ ਗਿਲਾਸ ਸਾਨੂੰ ਨਾਲ ਦਿੱਤਾ। ਕੈਂਦੇ ਦੁੱਧ ਪੀਓ ਤੁਸੀਂ, ਹਾਂ, ਮੈਂ ਕੈਨੀ ਆ ਕਿੰਨੇ ਚੰਗੇ ਬੰਦੇ ਹੁੰਦੇ ਨੇ। ਬੜੇ ਚੰਗੇ ਸੀ, ਬੜੇ ਚੰਗੇ, ਤੇ ਓ ਵੀ ਇਨਾ ਵੱਡ, ਵੇਖ ਕੇ ਚਲੇ ਜਾਂਦੇਨ ਏ ਇੰਨਾ ਵੱਡਾ ਵੱ ਡਾ ਗਲਾਸ ਸੀ ਜੋ ਪੁਰਾਣੇ ਜਮਾਨੇ ਚ ਵੱਡੇ-ਵੱਡੇ ਗਲਾਸ ਸੀ ਲੀਟਰ ਦੋ-ਦੋ ਲੀਟਰ ਆਲੇ ਗਲਾਸ
ਹਾਂਜੀ।
ਓ ਗਿਲਾਸ ਭਰ ਕੇ ਦੁੱਧ ਕੈਂਦੇ ਸਾਡਾ ਘਰ ਦਾ ਈ ਦੁੱਧ ਹੈਗਾ ਕੈਂਦੇ ਸਾਡੀ ਗਾਵਾਂ ਮੱਝਾਂ ਬਨੀਆਂ ਹੋਈਆਂ ਦੁੱਧ ਸਾਡਾ ਅਪਣਾ ਘਰ ਦਾ ਈ ਹੈ ਐ।
ਅੱਛਾ।
ਓਰ ਦੁੱਧ ਵੀ ਟੇਸਟ ਏਨਾ ਮਤਲਬ ਲੱਗਦਾ ਪਿਆ ਸੀ ਕਿ ਅਸੀਂ ਕਿੱਥੇ ਪਿੰਡ ਚ ਆਏ ਦੇ ਆ। ਬੜਾ ਹਾਂ ਬੜਾ ਉਨਾਂ ਨੇ, ਹਾਂ ਓਸ ਪਾਸੇ ਮਕਾਨ ਵੀ ਇੱਕੋ ਈ ਸੀ ਜੋ ਵੀ ਓਨਾਂ ਦਾ ਈ।
ਅੱਛਾ।
ਹਾਂ। ਓਈ ਤੇ ਕੈਨੇ ਆ ਸਾਨ ਤੇ ਖਰੇ ਰੱਬ ਈ ਮਿਲ ਗਯਾ ਜਿਨੇ ਸਾਨੂੰ ਬਚਾ ਕੇ ਓਸ ਟਾਈਮ ਉੱਥੋਂ ਲੈ ਕੇ ਆਇਆ।
ਬੜਾ, ਬੜਾ ਓਖਾ ਹੋ ਗਿਆ ਸੀ, ਬੱ ਚੇ ਛੋਟੇ-ਛੋਟੇ ਸਾਡੇ ਨਾਲ ਸੀ, ਸਾਡੇ ਨਾਲ ਇੱਕ ਓਰ ਮੇਰੀ ਕਜ਼ਨ ਫੈਮਲੀ ਸੀ ਤੇ ਬੱਚੇ ਉਨਾਂ ਦੇ ਵੀ ਛੋਟੇ ਸੀਗੇ।
ਹਾਂਜੀ, ਹਾਂਜੀ।
ਡਰ ਲੱਗਿਆ ਸਾਨੂੰ ਤੇ ਬੜਾ ਈ, ਬੜਾ ਈ। ਫੇਰ ਉਤੋਂ ਦੇਖੋ ਹੁਣ ਬੰਦਾ ਬਾਰ ਜਾਂਦਾ, ਥੋੜਾ ਦੇਖੋ ਲਾ ਪਾ ਕੇ ਵੀ ਜਾਂਦਾ ਅਪਣਾ ਕੁਛ ਪਾ ਕੇ ਜਾਂਦਾ, ਸਾਨੂੰ ਤਾਂ ਵੀ ਡਰ ਲੱਗੇ ਕੋਈ ਸਾਨੂੰ ਕੋਈ ਚੋਰ ਚੱਕ ਕਾਂ ਈ ਨਾ ਪੈ ਜੇ ਸਾਨੂੰ ਸਾਨੂੰ ਐ ਵੀ ਡਰ ਲੱ ਗਿਆ, ਬੜਾ ਈ ਡਰ ਲੱਗਿਆ, ਸਾਨੂੰ ਉਸ ਟਾਈਮ ਬੜਾ ਅਸੀਂ ਡਰ ਗਏ ਸੀ। ਫੇਰ ਓ ਫੈਮਿਲੀ ਜੇੜੀ ਸੀ ਨਾ ਇੰਨੀ ਚੰਗੀ ਫੈਮਲੀ ਸੀ ਸਾਨੂੰ ਕੈਣ ਲੱਗ ਗਈ ਵੀ ਤੁਸੀਂ ਰਾਤੀ ਇੱਥੇ ਰੋਟੀ ਖਾ ਕੇ, ਤੇ ਤਾਂ ਤੁਸੀਂ ਅੱਗੇ ਜਾਓ, ਫਿਰ ਅਸੀਂ ਉਨਾਂ ਨੂੰ ਬੜਾ ਔਖਾ ਸਮਝਾਇਆ ਕਿ ਸਾਡੀ ਨਾ ਫੈਮਿਲੀ ਇੱਕ ਹੋਰ ਹੈਗੀ, ਸਾਡੀ ਇੱਕ ਗੱਡੀ ਹੋਰ ਅੱਗੇ ਹੈਗੀ ਏ ਓ ਪੈਟਰੋਲ ਪੰਪ ਤੇ ਖੜੀ ਦੀ, ਬਈ ਅਗਲਾ ਪੈਟਰੋਲ ਪੰਪ ਬਈ ਨਿਕਲ ਕੇ ਥੋਂ ਅੱਗੇ ਪੈਟਰੋਲ ਪੰਪ ਤੇ ਖੜੇ, ਓ ਕੈਂਦੇ ਤੁਸੀਂ ਉਨਾਂ ਨੂੰ ਵੀ ਵਾਪਸ ਬੁਲਾਓ ਤੁਸੀਂ ਉਨਾ ਨੂੰ ਵੀ ਇੱਥੇ ਬੁਲਾਓ, ਰੋਟੀ ਖਾ ਕੇ ਜਾਓ, ਮਤਲਬ ਅਸੀ ਮੈਂ ਸੋਚਿਆ ਕਿ ਬਈ ਇਦੇ ਪਿੰਡਾਂ ਆਲਿਆਂ ਦੇ ਕਿੰਨਾ ਕੁ ਦਿਲ ਹੁੰਦਾ ਵੇਖੋ।
ਹੂੰ।
ਕਈਆਂ ਦਾ, ਕਈਆਂ ਦਾ ਨਈ ਹੁੰਦਾ ਦਿਲ, ਕਈਆਂ ਦਾ ਨੀ ਹੁੰਦਾ, ਪਰ ਦੇਖੋ ਹਾਂ। ਪਰ ਮੈਂ ਮਤਲਬ ਅਸੀਂ ਸਾਨੂੰ ਜਿਦੇ-ਜਿਦੇ ਨਾਲ ਮਤਲਬ ਦੇਖੋ ਵਾਹ ਪਿਆ ਕੈ ਲੋ ਇੱਕ ਵਾਰੀ ਉਹਦੇ ਚ ਕਿ ਬਈ ਜਿਹੜੇ ਜੇ ਸਾਡਾ ਟਾਕਰਾ ਹੋਇਆ ਯਾ ਵਾਹ ਪਿਆ ਯਾ ਕੁਛ ਸਾਨੂੰ ਸਾਰੇ ਚੰਗੇ ਟਕਰੇ ਜੇ।
ਹੂੰ, ਚਲੋ ਵਧੀਆ ਐ ਤੁਸੀਂ ਆਪ ਚੰਗੇ ਓ ਸੋ ਚੰਗੇ ਈ ਟਕਰਨੇਨ ਤੁਹਾਨੂੰ।
ਨਈ-ਨਈ, ਅਸੀਂ ਕਿੱਥੇ ਅਸੀਂ ਕਹਨੇ ਖਰੇ ਅਸੀਂ ਮਤਲਬ ਪਤਾ ਨੀ ਖਰੇ ਕੀ ਚੰਗੇ ਕਰਮ ਕੈ ਲਓ ਬੰਦੇ ਦੇ ਕੀਤੇ ਹੋਏ ਜੋ ਇਸ ਟਾਈਮ ਅੱਗੇ ਆ ਜਾਂਦੇਨ।
ਹਾਂਜੀ ਸਹੀ ਐ।
ਕਿਹੜੇ ਤੁਹਾਡਾ ਪਾਠ ਪੂਜਾ ਕੀਤਾ ਵੀ ਪਤਾ ਨੀ ਕਿਹੜੀ ਥਾਂ ਤੇ ਕਿ ਉੱਥੇ ਇੱਕ ਦਮ ਓਦਾ ਫਲ ਤੁਹਾਨੂੰ ਮਿਲ ਜੇ ਅਗੇ।
ਹਾਂਜੀ, ਹਾਂਜੀ ਸਹੀ ਐ।
ਹਾਂ, ਪਰ ਮੈਂ ਕਹਿੰਨੀ ਰਾ ਜੇ ਬੰਦਾ ਕਹਿੰਦਾ ਕਿ ਅਸੀਂ ਪਾਠ ਨੀ ਕਰਦੇ ਬਈ ਸਾਡਾ ਐ ਓ ਮੈਂ ਕਹਿੰਦੀ ਤੁਸੀਂ ਪਾਠ ਨਹੀਂ ਕਰਦੇ ਪਰ ਕਿਸੇ ਦਾ ਮਨ ਨਾ ਦੁਖਾਓ। ਜੇ ਰੱਬ, ਰੱਬ ਇੱਕ ਕਹਿੰਦਾ, ਕਹਿੰਦਾ ਨਿਤਨੇਮ ਕਰੋ ਪਰ ਕਿਸੇ ਦਾ ਮਨ ਨਾ ਦੁਖਾਓ ਨਿਤਨੇਮ ਕਰ ਕੇ ਵੀ ਮਨ ਨਾ ਦੁਖਾਓ, ਕਿਸੇ ਦਾ ਮਨ ਦੁਖਾਓਗੇ ਨਿਤਨੇਮ ਕਰਕੇ ਕੀਤਾ ਹੋਇਆ ਵੀ ਫਲ ਸਾਰਾ ਓਸ ਕੋਲ ਚਲਾ ਜਾਏਗਾ ਜਿਹਦਾ ਤੁਸੀਂ ਮਨ ਦੁਖਾਇਆ, ਹਾਂ। ਦੇਖੋ ਹੁਨ ਹ ਹਾਂ, ਬਰਾਬਰ ਕਰ ਲੈਂਦਾ।
ਹਾਂ
ਮੈਂ ਆਪਣੇ ਬੱਚਿਆਂ ਨੂੰ ਐਈ ਸਿਖਾਨੀ ਮੈਂ ਕਿਹਾ ਬੇਟਾ ਸਵੇਰੇ ਉੱਠੋ, ਤੁਸੀਂ ਨਹੀਂ ਪਾਠ ਕਰ ਸਕਦੇ ਨਾ ਤੁਸੀਂ ਰੱਬ ਅੱਗੇ ਦੋ ਮਿੰਟ ਹੱਥ ਜੋੜ ਕੇ, ਅੱਖਾਂ ਬੰਦ ਕਰਕੇ ਉਹਨੂੰ ਬਸ ਵਾਹਿਗੁਰੂ-ਵਾਹਿਗੁਰੂ ਕਰੋ, ਦਸ ਮਿੰਟ ਹੀ ਕਰੋ। ਪਰ ਤੁਸੀਂ ਕਰੋ ਜ਼ਰੂਰ, ਸ਼ਾਮੀ ਔਰ ਸਵੇਰੇ ਅਪਨਾ ਜ਼ਰੂਰ ਕਰੋ, ਕਿਉਂ? ਕਿਉਂਕਿ ਤੁਹਾਡਾ ਇਹ ਵਾਹਿਗੁਰੂ ਦਾ ਨਾਮ ਜਪਿਆ ਹੀ, ਮੈਂ ਕਿਹਾ ਤੁਹਾਡਾ ਵਾਹਿਗੁਰੂ ਦਾ ਨਾਮ ਜਪ ਪਿਆ ਹੋਇਆ ਹੀ ਨਾ, ਤੁਹਾਡੀ ਪੜ੍ਹਾਈ ਚ ਕੰਮ ਆਏਗਾ ਕਿਉਂਕਿ ਬੱਚਿਆਂ ਨੂੰ ਅਸੀਂ ਦੇਖੋ ਲਾਲਚ ਕਿਸੇ ਵੀ ਚੀਜ਼ ਦਾ ਲਾਲਚ ਦਵਾਂਗੇ, ਬੱਚਾ ਤਾਂ ਹੀ ਉਸ ਚੀਜ਼ ਵੱਲ ਜਾਏਗਾ।
ਸਹੀ ਏ ਜੇ ਆਪਾਂ ਸਹੀ ਚੀਜ਼ ਲਈ ਲਾਲਚ ਦੇ ਰਹੇ ਆਂ ਤੇ ਇਹ ਗ਼ਲਤ ਨੀ ਐ।
ਤੇ ਉਹੀ ਮੈਂ, ਉ਼ਹੀ ਮੈਂ ਸੁਨਦੀ ਪਈ ਸੀ ਮੈਂ ਕਿਹਾ ਬਈ ਕਿੰਨਾ ਦੇਖੋ ਗੁਰੂ ਸਾਹਿਬ ਨੂੰ ਵੀ, ਦੇਖੋ ਲਾਲਚ ਦਿੱਤਾ ਸੀ ਉਹਨਾਂ ਨੂੰ ਗੋੜ ਦਾ ਖਰੇ ਲਾਲਚ ਦਿੱਤਾ ਸੀ, ਖਰੇ ਮਿਸ਼ਰੀ ਦਾ ਲਾਲਚ ਮੈਨੂੰ ਅੱਛੇ ਤਰੀਕੇ ਨੀ ਐ, ਯਾਦ ਨੀ ਐ ਮੈਂ ਕਿਹਾ ਉਹਨਾਂ ਨੇ ਕੁਛ ਦੇ ਕੇ ਰੱਬ ਵੱਲ ਜੋੜਿਆ ਨਾ।
ਹੂੰ-ਹੂੰ, ਸਹੀ ਐ।
ਮੈਂ ਕਿਹਾ ਅਸੀਂ ਵੀ ਬੱਚਿਆਂ ਨੂੰ ਕੁਛ, ਕੁਛ ਵੀ ਲਾਲਚ ਦੇ ਸਕਨੇ ਆਂ ਤੁਸੀਂ ਪਾਠ ਕਰੋਗੇ। ਤੁਹਾਨੂੰ ਸ਼ਾਮੀ ਅਸੀਂ ਚਲੋ ਇਹ ਚੀਜ਼ ਤੇਰੀ ਫੇਵਰੇਟ ਬਨਾ ਕੇ ਦਿਆਂਗੇ।
ਹਾਂਜੀ, ਇਨ੍ਹਾਂ ਤੇ ਕਰ ਹੀ ਸਕਨੇ ਆਪਾਂ।
ਇਹ ਨਾ, ਘਰ ਤੇ ਅਸੀਂ ਕੁਛ ਵੀ ਕਰ ਸਕਨੇ ਨਾ ਘਰ ਤੇ ਕਰਾਂਗੇ ਨਾ, ਬੱਚਿਆਂ ਵਾਸਤੇ ਦੇਖੋ ਬੱਚਿਆਂ ਨੂੰ ਅਗਰ ਅਸੀਂ ਸਹੀ ਲਾਈਨ ਤੇ ਪਾਨਾ ਨਾ ਤੇ ਬੱਚਿਆਂ ਪਿੱਛੇ ਅਪਨੇ ਆਪ ਨੂੰ ਵੀ ਕੋਈ ਨਾ ਕਿਸੇ ਨਾ ਕਿਸੀ ਉਹਦੇ ਚੋਂ ਨਿਕਲਣਾ ਪੈਂਦਾ ਹੀ ਐ। ਥੋੜਾ ਜਾ ਸਟਰਗਲ ਮਾਂ ਪਿਓ ਨੂੰ ਵੀ ਕਰਨਾ ਪੈਂਦਾ।
ਹਾਂਜੀ, ਸਹੀ ਐ। ਔਰ ਐ ਕਈ ਪੈਰੈਂਟਸ ਸੋਚਦੇਨ।
ਕੋਈ-ਕੋਈ ਨਹੀਂ ਸੋਚਦੇ ਹਰ ਕਿਸੇ ਦੇਖੋ ਮਜਬੂਰੀ ਏ। ਕੋਈ ਸਟ੍ਰਗਲ ਕਰਕੇ ਖੁਸ਼ ਏ, ਕੋਈ ਬਿਨਾਂ ਸਟ੍ਰਗਲ ਤੋਂ ਖ਼ੁਸ਼ ਏ। ਹਰ ਕਿਸੇ ਦਾ ਆਪਨਾ ਦੇਖੋ ਸਿਸਟਮ ਏ। ਹੁਨ ਕਈ ਦੇਖੋ ਇੰਨਾ ਸਟ੍ਰਗਲ ਕਰਦੇ ਏ, ਇੰਨਾ ਸਟਰਗਲ ਕਰਦੇ ਨੇ। ਘਰ ਦੇਖੋ ਜੁਆਇੰਟ ਫੈਮਿਲੀ ਹੋਨ ਤੋਂ ਬਾਅਦ ਵੀ ਉਹ ਇੱਕ ਫੈਮਿਲੀ ਦੇਖ ਖੋ ਅਲੱਗ ਰਹਿੰਦੀ ਐ, ਕਿਉਂ, ਕਿਉਂ ਕਿ ਓ ਪਾਠ ਪੂਜਾ ਕਰਦੀ ਏ ਓ ਫੈਮਿਲੀ ਮਤਲਬ ਰੱਬ ਨਾਲ ਜੁੜ ਬੀ ਓਈ ਹੋਣੀ ਤੇ ਉਨੂੰ ਦੇਖੋ ਓ ਫੈਮਿਲੀ ਨੂੰ ਬੜਾ ਓ ਕਰਦੇ ਨੇ ਕਿ ਤੂੰ ਐਨਜ ਤੂੰ ਫਲਾਨਾ ਤੂੰ ਯੇ ਪਰ ਓ ਕੈ ਓ ਫੈਮਿਲੀ ਕੈਂਦੀ ਕੋਈ ਨੀ ਮੇਰਾ ਓ ਦੇਖੋ ਪਰਮਾਤਮਾ ਓ ਦੇਖਦਾ ਵਾ ਉਦੀ ਨਜ਼ਰ ਦੇਖੋ ੲਈ ਹੋਣੀ ਚਾਈਦੀ ਐ।
ਹਾਂਜੀ ਸਈ ਐ।
ਓਦੀ ਨਜ਼ਰ ਸਈ ਹੋਵੇ ਤੇ ਬਾਕੀ ਬੰਦਿਆਂ ਦਾ ਕੀ ਏ, ਬੰਦੇ ਤੇ ਦੇਖੋ ਓੱਥੇ ਮਾਰ ਜਾਂਦੇ ਜਿੱਥੇ ਪਾਣੀ ਵੀ ਨਈ ਲੱਬਦਾ।
ਹੋਰ ਸੀ
ਬੰਦੇ ਤੇ ਓਥੇ ਇਂਝ ਕਰ ਦੇਂਦੇ ਨੇ ਕਈ, ਕਈ ਕਰਦੇ ਆ ਪਰ ਅਸੀਂ ਕੈਨੇ ਆ ਕਿ ਵਾਈ ਗੁਰ ਦਾ ਲੜ ਨਾ ਛੱਡੋ ਬਸ।
ਹਾਂਜੀ।
ਓਦਾ ਧਿਆਨ ਰੱਖੋ ਤੇ ਤੁਆਡੇ ਸਾਰਾ ਕੁਛ ਚੰਗਾ, ਸਾਰਾ ਕੁਛ ਚੰਗਾ ਤੁਆਡਾ। ਤੁਆਨੂੰ ਕੋਈ ਬੁਰਾ ਨੀ ਕਰ ਸਕਦਾ। ਹੂੰ, ਚਲੋ ਭੈਣ ਜੀ ਮੈਂ ਤੁਆਨੂੰ ਕਰਨੀ ਆ, ਮੇਰੇ ਨਾ ਬੱਚੇ ਜਰਾ ਵਾਜ਼ਾਂ ਲਾਂਦੇ ਪੇਣ, ਹੈਨਾ ਮੈਂ ਤੁਆਨੂੰ ਕਰਨੀ ਆ, ਠੀਕ-ਠੀਕ ਐ ਨਾ, ਓਕੇ ਜੀ ਸਾਸੀ ਕਾਲ।